ਹਾਂਜੀ ਨਮਸਤੇ ਜੀ।
ਨਮਸਤੇ ਜੀ।
ਕਿਵੇਂ ਔ?
ਵਧੀਆ-ਵਧੀਆ ਤੁਸੀ ਸੁਣਾਓ
ਬਸ ਵਧੀਆ ਮੈਂ ਕਹਯਾ ਦੇਖਾ ਕੀ ਕਰ ਰਹੇ ਨੇ?
ਨਾ ਅਸੀ ਕੀ ਕਰਨਾ ਉਹੀ ਡੇਲੀ ਦੀ ਰੂਟੀਨ।
ਰੋਟੀ ਸਬਜ਼ੀ? ਅੱਛਾ-ਅੱਛਾ ਐਹ ਵੀ ਜ਼ਰੂਰੀ ਹੈ ਕੀ ਬਣਾ ਰਹੇ ਅੱਜ?
ਆਲੂ ਗੋਭੀ।
ਆਲੂ ਗੋਭੀ ਮੈਂ ਆਲੂ ਬਣਾਏ ਨੇ ਇਕੱਲੇ।
ਹੁੰ ਬਸ ਐਸ ਉ ਹੀ ਹੈ ਤੁਹਾਨੂੰ ਪਤਾ ਹੀ ਬੇਮੋਸਮ ਵਾਲੀ ਚੀਜਾਂ ਨਾ ਅੱਛੀਆਂ ਨੀ ਲੱਗਦੀਆਂ। ਪਰ ਉਹਨੂੰ ਕੁਛ ਹੈ ਹੀ ਨੀ ਖਾਣ ਨੂੰ ਅੱਧੀ ਖ਼ਰਾਬ ਨਿਕਲ ਗਈ ਅੱਧੀ ਬਸ ਹੋ
ਚੱਲ ਇੱਕ ਡੰਗ ਸਰ ਜਾਣਾ।
ਹਾਂਜੀ ਹੋਰ ਛੁੱਟੀਆਂ ਚ ਕਿਤੇ ਗਏ ਨੀ?
ਨਾ ਭੈਣੇ ਮੈਂ ਤਾਂ ਕਿਤੇ ਨੀ ਗਈ ਹੈਗੀ ਮੈਂ ਜਾਂਦੀ ਨੀ ਕਿਤੇ ਪਾਬੀ ਕਿਤੇ ਨੀ ਜਾਂਦੀ ਮੈਂ-ਮੈਂ ਤਾਂ ਘਰੇ ਰਹਿੰਨੀ ਆ।
ਅੱਛਾ ਜੀ। ਨਾ ਐਤਕੀ ਬਸ ਬੱਚੇ ਆਏ ਹੋਏ ਸੀ ਭਰਜਾਈ ਆ ਗਈ, ਭਤੀਜਾ ਆਗੇ ਹੁਣ, ਬਸ ਤੁਹਾਨੂੰ ਪਤਾ ਹੀ ਹੈ ਫੇਰ ਕਿੱਥੇ ਨਿਕਲਿਆ ਜਾਂਦਾ।
ਹਾਂ ਇਹ ਤਾਂ ਹੈ ਕੁਛ ਗਰਮੀ ਵੀ ਬਹੁਤ ਹੈ ਨਾ ਗਰਮੀ ਕਰਕੇ ਈ ਦਿਮਾਗ ਖ਼ਰਾਬ ਹੋਆ ਪਿਆ ਹੈ ਮੈਂ ਕਹਣੀ ਹੁਣ ਵੀ ਐਂ ਲੱਗਦਾ ਜਿਵੇਂ ਏ ਸੀ ਏਸੀ ਤੋਂ ਬਿਨਾਂ ਨੀ ਗੱਲ ਬਣਦੀ।
ਪਤਾ ਕੀ ਹੈ ਕੋਈ ਟਾਈਮ ਸੀਗਾ ਜਦੋਂ ਅਸੀਂ, ਬਿਨਾਂ ਏਸੀ ਤੋਂ ਮਤਲਬ ਰਹਿੰਦੇ ਸੀ ਕੂਲਰ ਵੀ ਨੀ ਸੀ ਪੱਖੇ ਵੀ ਐਂ ਲਾ ਲਓ ਕਿ ਛੱਤ ਆਲੇ ਪੱਖੇ ਹੀ ਹੁੰਦੇ ਸੀ ਹੈਨਾ। ਤੇ ਘਾਰ ਹੁੰਦੇ ਸੀ ਬੰਦਾ ਇਈ ਬੈਠਾ ਰਹਿੰਦਾ ਸੀ ਹੱਦ ਜੋੋਰ ਮਾਰ ਕੇ ਕਿਸੇ ਦੇ ਘਰੇ ਫਰਾ ਟਾ ਹੁੰਦਾ ਸੀ।
ਹਾਂ ਦੇਖ ਲੋ ਉਹ ਟਾਈਮ ਵੀ ਸੀ ਪਤਾ ਕੀ ਹੈ ਹੁਣ ਗਰਮੀ ਹਾਂ ਛੱਤਾਂ ਤੇ ਸੌਂਦੇ ਸੀ ਦੇਖਲੋ ਉਹ ਟਾਈਮ ਵੀ ਦੇਖਲੋ ਬਾਹਰ ਅ ਸਾਡੇ ਡੈਡੀ ਦਾੱਸਦੇ ਹੁੰਦੇ ਕੈਂਦੇ ਅਸੀ ਬਾਰ ਰੋਡ ਤੇ ਈ ਮਤਲਬ ਓ ਵਛਾ ਲੈਂਦੇ ਹੁੰਦੇ ਸੀਗੇ ਮੰਜੇ
ਸਾਰੇ ਘਰਾਂ ਮੰਜੇ ਵਿੱਚ ਚਾਹ ਲੈਨੇ ਇੱਕ, ਇੱਕ ਫਰਾਟਾ ਲਾ ਲੈਨਾ ਸਾਰੇਆਂ ਨੇ, ਤੇ ਵੀ ਇੱਕ ਜੇ ਆਂਢੇ ਗੁਆਂਢੀਆਂ ਸਾਰੇਆਂ ਨੇ ਕੱਠੇ ਮਿਲਕੇ ਕੈਂਦੇ ਗੱਲਾਂ ਮਾਰਦੇ ਪਤਾ ਈ ਨੀ ਲੱਗਦਾ ਗਆਰਾਂ, ਬਾਰਾਂ ਵਜੇ ਸੋ ਜਾਨਾ ਸਵੇਰੇ ਚਾਰ ਵਜੇ ਉੱਠ ਜਾਨਾ, ਏਨੇ ਵਦੀਆ ਦਿਨ ਲੰਘਦੇ ਸੀਗੇ ਹੁਨ ਇਥੇ ਹੁਨ ਤਾਂ ਕੋਈ ਇੱਕ ਦੁਜੇ ਦੇਖ ਕੇ ਰਾਜੀ ਨੀ ਹੈਗਾ, ਓਨੂੰ ਮੈਂ ਨਾ ਦੇ
ਤੇ ਹੁਣ ਏਸੀਆਂ ਦੀ ਵੀ ਹੀਟ ਏਨੀ ਹੋਈ ਪਈ ਐ। ਕਿ ਗਰਮੀ ਸੜਕਾਂ ਤੇ ਬੈ ਜਾਣਾ, ਸਈ ਗਾੱਲ ਓਰ ਪੁਰਾਣਾ ਟੈਮ ਵੀ ਬੋਤ ਵਦੀਆ
ਹਾਂ ਸਈ ਗਾੱਲ ਨਾਲੇ, ਨਾਲੇ ਏਨੇ ਬੇਲ ਵੀ ਨੀ ਆਂਦੇ ਸੀ। ਹੈ, ਅੱਛਾ।
ਬਾਂਦ ਜਾਂਦਾ ਸੀ
ਅੱਛਾ।
ਬੈਠਨ ਹੋ ਜਾਂਦੇ ਸੀ, ਫੇਰ ਭਜ
ਨਈ ਬਾੰਦਰ ਬੁੰਦਰ ਤਾਂ ਚਲੋ ਖੈਰ ਆਪਾਂ ਨੇ ਆਪਾਂ ਓਸ ਟੈਮ ਤੇ ਦੇਖੇ ਪਰ ਚਲੋ ਵੀ ਐਂ ਵੀ ਚਲੋ ਬਿੱਲ ਨੀ ਸੀ ਆਂਦੇ ਪਾਬੇ ਵੀ ਏਨੇ ਖਰਚੇ ਨੀ ਸੀ ਖਰਚੇ ਵੀ ਬੋਤ ਨੇ ਪੰਦਰਾਂ ਪੰਦਰਾਂ, ਵੀ ਵੀ ਜ਼ਾਰ ਘੱਟ ਬਿੱਲ ਨੀ ਆਂਦੇ, ਕੀ ਕਰੀਏ ਹੁਨ ਏਸ ਟੈਮ ਬਿੱਲ ਨੀ ਆਏਆ, ਟੈਨਸ਼ਨ ਹੋਈ ਪਈ ਏ। ਹਲੋ। ਹੈਲੋ। ਹਲੋ। ਹਲੋ।